ਦ
ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ ਦੀਦੀ।
ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਹੋ ਜੀ?
ਵਧੀਆ ਜੀ ਵਧੀਆ। ਤੁਸੀਂ ਦੱਸੋ ਜੀ ਕਿਵੇਂ ਹੋ?
ਹਾਂਜੀ-ਹਾਂਜੀ, ਬੋਤ ਵਧੀਆ।
ਹੋਰ ਜੀ। ਬਸ, ਰੋਟੀ ਬਣਾ ਅ ਬਣਾ ਕੇ ਹਟੀ ਸੀ ਜੀ, ਤੁਸੀਂ ਦੱਸੋ।
ਕੁਛ ਨੀ ਵੈਲੇ, ਪੇਕੇ ਆਏ ਦੇਆ। ਪੇਕੇ ਆ ਗਏ ਆਂ, ਗਰਮੀ ਬੋਤ ਐ। ਭਾਬੀਆਂ ਰੋਟੀ ਬਣਾਈ ਜਾਂਦੀਆਂ। ਮੈਂ ਕੇਆ, ਮੈਂ ਤੇ ਹੱਲੇ ਠਹਿਰ ਕੇ ਖਾਊਂਗੀ। ਸਾਡੇ ਪੇਕੇ ਫੇਰ, ਪੇਕੇ ਵਾਲੇ ਕੰਮ ਨੀ ਕਰਾਉਂਦੇ ਕੁੜੀਆਂ ਕੋਲ।
ਅੱਛਾ ਜੀ।
ਹਾਂ, ਓ ਕੈਂਦੇ ਤੁਸਾਂ ਆਪਣੇ ਘਰੇ ਕਰਕੇ ਈਂ ਆਉਂਦੇਓ।
ਹਾਂਜੀ-ਹਾਂਜੀ। ਹੋਰ ਦੱਸੋ ਜੀ, ਬੱਚੇ ਕਿਵੇਂ ਆ?
ਬੱਚੇ ਵਧੀਆ, ਗਰਮੀ ਬੋਤ ਐ।
ਹਾਂਜੀ, ਓ ਗਰਮੀ ਤਾਂ ਬੋਤ
ਬੜੀ ਗਰ ਮੰਮੀ ਕੈਦੇ ਚੱਲ ਬਾਜ਼ਾਰ ਚੱਲੀਏ, ਤੈਨੂੰ ਕੁਛ ਕੱਪੜੇ-ਕੁੱਪੜੇ ਦਵਾ ਦਿੰਨੀਂ ਆ, ਬੱਚੇਆਂ ਨੂੰ ਦਵਾ ਦੇਨੀ ਆਂ।
ਪਰ, ਗਰਮੀ ਚ ਜੀਅ ਨੀਂ ਕਰਦਾ ਜਾਨ ਨੂੰ।
ਹਾਂਜੀ ਮੈਨੂੰ ਮੈਂ ਵੀ ਪੇਕੇ ਘਰ ਆਈ ਹੋਈ ਸੀ ਜੀ ਮੈਨੂੰ ਵੀ ਮੰਮੀ ਕੈ ਦਿੰਦੇ ਆ ਵੀ ਚੱਲ ਬਾਜ਼ਾਰ ਜਾਇਆ ਓਣੇਆ, ਵੀ ਕੋਈ ਸਮਾਨ ਲਿਆਓ ਹੈਨਾ ਬੱਚਿਆਂ ਵਾਸਤੇ। ਫੇਰ ਮੈਂ ਕੇਹ ਦਿੰਦੀ ਆ ਵੀ ਗਰਮੀ ਬੋਤ ਜੀ ਸੁਬਾਹ ਤਾਂ ਮੀਂਹ ਆ ਗਿਆ ਸੀਗਾ।
ਅੱਛਾ, ਮੀਹ ਆ ਗਿਆ ਸੀਗਾ।
ਫੇਰ ਹਾਂਜੀ, ਉਸ ਤੋਂ ਬਾਦ ਫੇਰ ਮੌਸਮ ਓਵੇਂ ਦੀ ਹੋ ਗਿਆ ਜੀ, ਗਰਮੀ ਆਲਾ।
ਗਰਮੀ ਆ ਗਈ, ਗਰਮੀ ਤੇ ਬਿਲਕੁਲ ਵੀ ਜੀਅ ਨੀਂ ਬਾਰ ਨਿਕਲਣ ਨੂੰ ਵੀ
ਹਾਂਜੀ-ਹਾਂਜੀ, ਗਰਮ ਤੇ ਬਿਲਕੁਲ ਵੀ ਮਨ ਨੀ ਕਰਦਾ ਜੀ, ਕਿਤੇ ਜਾਣ ਨੂੰ।
ਨਾ ਇੱਕ ਤਾਂ ਬਸ ਬਾਰ-ਬਾਰ ਜੀਅ ਕਰਦਾ ਪਾਣੀ ਪੀਵ ਜੋ।
ਹਾਂਜੀ, ਜਾਂ ਕੁਛ ਠੰਡਾ ਜਾ ਹੋਵੇ ਖਾਣ-ਪੀਣ ਨੂੰ।
ਬਸ, ਠੰਡਾ ਖਾਣ ਨੂੰ ਜੀ ਕਰਦਾ ਜਾਂਦਾ। ਪਾਣੀ ਹੋਵੇ ਯਾਂ ਕੁਛ ਰੋਟੀ-ਰੂਟੀ ਤੇ ਜੀਅ ਨੀ ਕਰਦਾ ਖਾਣ ਨੂੰ।
ਹਾਂਜੀ ਰੋਟੀ ਬਸ ਐਂ ਹੁੰਦਾ ਵੀ ਬਣਾਉਣੀ ਵੀ ਪਊਗੀ ਨਾ ਓਵੀ ਔਖੀ ਲੱਗਦੀ ਐ।
ਰੋਟੀ ਹੋਰ ਕੇ ਤੇ
ਹੋਰ ਦੱਸੋ ਜੀ। ਹਾਂਜੀ।
ਤੇ ਸਾਡੇ ਤੇ ਐਵੇਂ ਨਾ ਹੁਣ ਦੋ-ਚਾਰ ਦੇ ਜਿੰਨਾਂ ਦੇ ਪੇਕੇਆਂ ਆਈ ਆ ਓਨਾਂ ਚਿਰ ਗਰਮੀ ਦੂਰ ਹੋਈ ਪਈਐ ਮੇਰੀ।
ਸਈ ਗੱਲ ਐ ਜੀ।
ਯਾਂ ਲੱਗੀਆਂ ਦੀਆਂ
ਹਾਂਜੀ।
ਅਰ ਕੋਈ ਜਾਨੇ ਮੈਨੂੰ ਬਾਹਰ ਭੇਜ ਦਿੰਦੇ, ਦੀਦੀ ਜਾਓ ਓਦਰ।
ਸਈ ਗੱਲ ਐਜੀ। ਸੋਂਹਰੇ ਤਾਂ ਕਰਨਾ ਈ ਕਰਨਾ ਈ।
ਹਾਂ ਸੋਹਰੇ ਦਾ ਹੁਣ ਕਰਨਾ ਪੈਂਦਾ, ਓ ਤਾਂ ਮਜਬੂਰੀ ਐ ਵੀ ਅਪਨੀ। ਕੁਛ ਓਥੇ ਐਂ ਹੁੰਦਾ ਵੀ ਆਪਣਾ ਘਰ ਐ
ਹਾਂਜੀ।
ਏਥੇ ਤਾਂ ਹੁਣ ਆਪਾਂ ਮੈਹਮਾਨ ਬਣ ਕੇ ਆਉਣੇ ਆ ਜੀ ਪੇਕੇ ਘਰ ਤਾਂ ਮੈਹਮਾਨ ਸਈ ਗੱਲ ਐ ਜੀ ਸਾਲ ਬਾਦ ਵਾਰੀ ਆਉਂਦੀ ਐ।
ਪੇਕੇਆਂ ਘਰ ਤਾਂ ਕਦੀ ਕਦੀ ਆਨਾ ਹੁਣ ਸੋਰੇ ਘਰੇ ਤੇ ਹੁਨ ਪਤਾ ਈ ਅਪਨੇ ਪਰਿਵਾਰ ਕਰਨਾ ਈ ਆਪ ਨੂੰ ਈ ਕਰਨਾ ਪਏਗਾ।
ਹਾਂਜੀ ਓ ਤਾਂ ਆਪਾਂ ਨੂੰ ਪਤਾ ਈ ਐ ਵੀ ਸੋਰੇ ਘਰ ਤਾਂ ਆਪ ਨੂੰ ਈ ਕਰਨਾ ਪੈਣਾ।
ਤੇ ਜੇ ਨਾ ਕਰੋ ਫੇਰ ਦੂਜੇ ਦੇ ਮੂੰਹ ਬਨ ਜਾ
ਸਈ ਗੱਲ ਐ ਜੀ।
ਓ ਆਰਾਮ ਨਾਲ ਬੈਠੀ ਹੁੰਦੀ ਕੰਮ ਕਰਦੀ ਆਂ, ਮੈਂ ਕੰਮ ਕਰ ਰੀ ਆਂ ਓ ਆਰਾਮ ਨਾਲ
ਹਾਂਜੀ।
ਬਸ ਮੇਰੀ ਜੇਠਾਣੀ ਤਾਂ ਮਿੰਟਾਂ 'ਚ ਈ ਮੂੰਹ ਬਣਾ ਕੇ ਬੈ ਜਾਂਦੀ ਐ।
ਅੱਛਾ ਜੀ।
ਹਾਂ ਜੇ ਮੈਂ ਕੋਈ ਕੰਮ ਨੀ ਨਾ ਕਰਦੀ ਓਨੂੰ ਓਂਦੀ ਤਾਂ ਅਚਬੀ ਲੱਗ ਜਾਂਦੀ ਵੀ ਇਹ ਵੇਲੀ ਕਯੋਂ ਬੈਠੀ ਐ।
ਸਈ ਗੱਲ ਐ ਜੇ ਓ ਦੂਸਰੇ ਬੰਦੇ ਨੂੰ ਐਂ ਲੱਗ ਦਦਾ ਵੀ ਹਾਂ ਏ ਕਯੋਂ ਨੀ ਕਰਦਾ ਮੈਂ ਕਰੀ ਜਾਂਨਾ ਜੇ।
ਨਈ ਮੇਰੀ ਸੱਸ ਨੇ ਸਾਨੂੰ ਕੰਮ ਵੰਡਿਆ ਹੋਇਆ ਨਾ ਜੇੜਾ ਕੰਮ ਮੈਨੂੰ ਵੰਡਤਾਂ ਮੈਂ ਕਰਨਾ ਜਿਹੜਾ ਓਹਨੂੰ ਵੰਡਤਾਂ ਓ ਕਰੇਗੀ, ਹਾਂ ਸਵੇਰੇ ਨਾਸ਼ਤਾ ਹਾਂ ਫਿਰ ਓਨੂੰ ਅਚਬੀ ਲੱਗ ਜਾਂਦੀ ਏ ਬਈ ਐ ਅਪਣਾ ਕੰਮ ਕਰਕੇ ਵੇਲੀ ਹੋ ਕੇ ਬੈ ਗੀ ਮੈਂ ਲੱਗੀ ਪਈ ਆਂ। ਓ ਹੋਲੀ-ਹੋਲੀ ਕੰਮ ਕਰਦੀ ਮੇਰੇ ਵਰਗੀ ਜਲਦੀ ਕਰ ਦੇਂਦੀ ਐ ਕਿਉਂਕਿ ਅਸੀਂ ਸਵੇਰੇ ਦਾ ਨਾਸ਼ਤਾ ਤਾ ਬਣਾਣਾ ਐ ਮੈਂ ਆਪਣਾ ਨਾਸ਼ਤਾ ਬਣਾਣਾ ਐ, ਆਪਣੇ ਹਸਬੈਂਡ ਨੂੰ ਬਣਾ ਕੇ ਖਵਾ ਕੇ ਕੰਮ ਤੇ ਭੇਜਨਾ ਐ।
ਅੱਛਾ ਜੀ, ਹਾਂਜੀ-ਹਾਂਜੀ।
ਫਿਰ ਮੇਰੀ ਜੇਠਾਨੀ ਉੱਠਦੀ ਈ ਨੋ ਵਜੇ ਐ, ਅਸੀਂ ਮੇਰੇ ਹਸ ਬੈਂਡ ਨੇ ਜਾਣਾ ਹੁੰਦਾ ਐ ਸਾਢੇ ਸੱਤ-ਅੱਠ ਵਜੇ ਜਾਣਾ ਹੁੰਦਾ ਤੇ ਅਸੀਂ ਛੇ ਵਜੇ ਉੱਠ ਕੇ ਹੋਕੇ ਰਸੋਈ 'ਚ ਮੈਂ ਚਾ ਬਣਾ ਲਈ ਨਾਲ ਪਰੌਠੇ ਬਣਾ ਲੇ।
ਹਾਂਜੀ।
ਅਸੀਂ ਤੇ ਖਾ ਪੀ ਕੇ ਵੇਲੇ ਵੀ ਹੋ ਜਾਨੇ ਆਂ ਤੇ ਓ ਤਾਂ ਨੋ ਸਾਢੇ ਨੋ ਵਜੇ ਤੋਂ ਪੈਲੇ ਉਠਦੇ ਨੀ।
ਸਈ ਗੱਲ ਐ ਜੀ ਹੁਣ ਜਦੋਂ ਤਿੰਨ ਘੰਟੇ ਲੇਟ ਉੱਠਣਗੇ ਫੇਰ ਤਾਂ ਕੰਮ ਓ ਹਿਸਾਬ ਨਾਲ ਕੀ ਤੇ ਆਉਣਗੇ ਜੀ, ਓ ਓ ਟਾਈਮ ਵੇਲੇ ਏਨੂੰ ਗਰਮੀ ਚੜ੍ਹ ਜਾਂਦੀ ਏ ਜੀ।
ਸਾਢੇ ਅੱਠ ਨੋ ਵਜੇ ਨਹਾ ਧੋ ਕੇ ਨੋ ਵਜੇ ਨਹਾ ਕੇ ਬਾਰ ਆਂਦੀ ਏ ਫਿਰ ਨੋ ਵਜੇ ਕਦੋਂ ਤੂੰ ਨਹਾ ਕੇ ਆਏਂਗੀ। ਕਦੋ ਚਾਹ ਬਨਾਏਂਗੀ ਠੰਡ ਅ ਪਰੌਂਠੀ ਬਨਾਏਗੀ ਕੀ ਕੁਛ ਕਰੇਂਗੀ।
ਹਾਂਜੀ।
ਤੇ ਮੈਂ ਤਾਂ ਆਪਨੀ ਪਰੌਠੀਆਂ ਬਨਾਨੀ ਆਂ ਅਪਨੇ ਹਸਬੈਂਡ ਨੂੰ ਬਨਾ ਕੇ ਖ਼ਵਾਤਾ ਅਸੀਂ ਚਾਹ ਨਾਲ ਈ ਖਾ ਲੈਂਦੇ ਨਾ ਪਰੋਠੇ।
ਅੱਛਾ ਜੀ, ਸੁਬਾਹ ਈ ਇੱਕ ਵਾਰੀ ਦੀ ਚਾਹ ਨਾਲ ਜੀ।
ਹਾਂ ਜਿਵੇਂ ਸਵੇਰੇ ਚਾਹ ਪੀਨੀ ਨਾਲੇ ਕਿ ਦੋ ਦੋ ਪਰੌਂਠੇ ਜੇੜੇ ਖਾਨੇ ਖਾਧੇ ਬਸ।
ਅੱਛਾ ਜੀ, ਅੱਛਾ ਜੀ।
ਤੇ ਸੱਸੂ ਮਾਂ ਨੂੰ ਪੁੱਛਦੀ ਮੈਂ ਖਾਨਾ ਐ। ਜੇ ਕੈਨਗੇ ਖਾਨਾ ਫੇਰ ਤੇ ਮੈਂ ਬਣਾ ਦਿੰਦੀ ਹਾਂ ਨਹੀਂ ਖਾਣਾ ਫਿਰ ਮੇਰੀ ਜਠਾਣੀ ਉੱਠ ਕੇ ਆਪਣਾ ਬਣਾਓ ਫੇਰ ਓ ਬਣਾ ਦੇਂਦੀ ਐ।
ਅੱਛਾ ਜੀ।
ਹਾਂ ਏਹੀ ਚੱਲਦਾ ਸਾਡੇ ਘਰ ਤੇ।
ਬਸ ਓ ਲੇਟ ਜਾਦਾ ਉੱਠਦੇ ਐ ਜੀ ਤਾਂ ਕਰ ਕਿ ਉਹ ਹੋ ਜਾਂਦੇ ਆ ਹਨਾ ਹੁਣ ਜੇ ਟਾਈਮ ਤੇ ਉੱਠ ਨਾ ਫਿਰ ਤਾਂ ਬਰਾਬਰ ਜੀ ਕੰਮ ਨਿ ਨਿਪਟ ਜਾਂਦਾ ਜੀ।
ਹਾਂ ਫੇਰ ਜਨ ਨੌ ਵਜੇ ਉੱਠੇ ਆ ਖਾਣਾ ਪੀਣਾ ਖਾਂਦੇ ਨਾਲ ਲੇਟ ਹੋ ਜਾਂ ਨਾਸ਼ਤਾ ਕਰਦੇ। ਅੱਛਾ ਫਿਰ ਦੁਪੈਰ ਦਾ ਖਾਣਾ ਓ ਵੀ ਮੇਰੀ ਜਠਾਣੀ ਬਣਾਂਦੀ ਐ।
ਅੱਛਾ ਜੀ।
ਕਿਉਂਕਿ ਉਦੇ ਹਸਬੈਂਡ ਨੂੰ ਚਟਪਟਾ ਖਾਣ ਦਾ ਸ਼ੌਂਕ ਐ।
ਅੱਛਾ ਜੀ।
ਉਨੂੰ ਕਦੇ ਕੁਛ ਪਾਓ ਭਾਜੀ ਚਾਈਦੀ ਏ। ਕਦੇ ਉਨੂੰ ਸਾਂਬਰ ਚਾਈਦੇ ਨੇ ਕਦੇ ਇਡਲੀ ਚਾਈਦੀ ਉਨਾਂ ਨੂੰ ਓ ਚੀਜ਼ ਚਾਈਦੀ ਹੁੰਦੀ ਉਦੇ ਹਸਬੈਂਡ ਨੂੰ ਤੇ ਉਨੂੰ ਮੇਰੀ ਜਠਾਣੀ ਵੀ ਇਹੀ ਚੀਜ਼ਾਂ ਖਾਂਦੀ ਅੱਗੋਂ ਮੇਰਾ ਜੇਠ ਵੀ ਇਹੀ ਚੀਜ਼ਾਂ ਖਾਂਦਾ ਏ।
ਅੱਛਾ ਜੀ।
ਫਿਰ ਓ ਦੁਪੈਰੇ ਹੀ ਬਣਾਂਦੇ ਆ ਰਾਤ ਨੂੰ ਤਾਂ ਹਲਕਾ ਫੁਲਕਾ ਖਾਂਦੇ ਐ।
ਹਾਂਜੀ-ਹਾਂਜੀ
ਤੇ ਫਿਰ ਮੇਰੀ ਸੱਸ ਨੇ ਰਾਤ ਦੀ ਡਿਊਟੀ ਮੇਰੀ ਲਗਾ ਦਿੱਤੀ ਰੋਟੀ ਸਬਜ਼ੀ ਤੇ ਤੇ ਦੁਪੈਰ ਦੀ ਡਿਊਟੀ ਮੇਰੀ ਜੇਠਾਣੀ ਦੀ ਐ।
ਅੱਛਾ ਜੀ ਵੀ ਸੁਬਾਹ ਦੋਨਾਂ ਜਣਿਆਂ ਨੇ ਆਪੋ ਆਪਣਾ ਬਣਾਣਾ ਹੁੰਦਾ ਜੀ।
ਆਪਣਾ ਕਰ ਆਪਣੀਆਂ ਪਕਾਵਾਂ। ਦੁਪੈਰੇ ਮੇਰੀ ਜੇਠਾਣੀ ਬਣਾਉਗੀ ਰਾਤ ਨੂੰ ਮੈਂ ਬਣਾਣੀ ਆਂ। ਉਨੂੰ ਇਹ ਹੁੰਦਾ ਮੈਂ ਸਾਰਾ ਦਿਨ ਲੱਗੀ ਰੈਂਣੀ ਆਂ ਤੂੰ ਲੇਟ ਉਠੇਗੀ ਤੇ ਫਿਰ ਸਾਰਾ ਦਿਨ ਈ ਲਗੇਗੀ।
ਹਾਂਜੀ ਨਈ ਤੇ ਫਿਰ ਵਿਚਲੀ ਦੋ ਤਿੰਨ ਘੰਟੇ ਰੈਸਟ ਵੀ ਹੋ ਜਾਂਦੀ ਏ ਜੇ ਹੁਣ ਜਿਵੇਂ ਦੇਖਲੋ ਤੁਸੀ ਦੁਪੈਰ ਦਾ ਖਾਣਾ ਆਪਾਂ ਸਾਢੇ ਬਾਰਾਂ ਇ ਇੱਕ ਵਜੇ ਬਣਾਉਣ ਲੱਗਦੇ ਆਂਗੇ ਇੱਕ ਵੈਸੇ ਇੱਕ-ਇੱਕ ਵਜੇ ਸ਼ੁਰੂ ਹੁੰਦਾ ਜੀ।
ਇੱਕ ਹਾਂ ਫਿਰ ਇੱਕ ਵਜੇ ਬਣਾਣਾ ਲੱਗਣਾ ਤਿੰਨ ਵੱਜ ਜਾਂਦੇ ਉਨਾਂ ਨੂੰ ਢਾਈ ਤਿੰਨ ਵੱਜ ਜਾਂ ਫਿਰ ਉਨਾਂ ਦੇ ਐ ਤੇ ਹੈ ਨੀ ਪੰਜ ਮਿੰਟਾਂ 'ਚ ਖਾਣਾ ਬਣ ਜਾਂਦਾ। ਇਡਲੀ ਬਣਾਣੀ ਐ ਸਾਂਬਰ ਬਣਾਣੀ ਐ ਕਦੀ ਡ ਡੋਸਾ ਬਣਾਣਾ ਏ। ਡੋਸਾ ਸ ਰਾਤ ਨੂੰ ਦਾਲ ਭੂਲੀ ਪੈਂਦੀ ਐ।
ਹਾਂ ਹਾਂਜੀ-ਹਾਂਜੀ
ਉਨਾਂ ਦਾ ਬਾੜਾ ਕੰਮ ਐ।
ਅੱਛਾ ਜੀ।
ਆਪ ਨੂੰ ਏ ਚੀਜ਼ਾਂ
ਹਾਂਜੀ ਉਨਾਂ ਲਈ ਮੈਮ ਹਾਂਜੀ ਰੋਜ਼-ਰੋਜ਼ ਤਾਂ ਏ ਚੀਜ਼ਾਂ ਖਾਧੀਆਂ ਵੀ ਨਈ ਜਾਂਦੀਆਂ। ਜੀ ਹਾਂਜੀ ਮਨ ਜਿਹਾ ਭਰ ਜਾਂਦਾ ਗਰਮੀ 'ਚ ਤਾਂ ਈ ਜੇ ਚੀਜਾਂ ਆਊਂ ਵੈਸੇ ਵੀ ਨੀ ਆ ਮਨ ਕਰਦ ਤੇ ਜੀ ਖਾਣ ਨੂੰ
ਓ ਦੇ ਦੋਨ ਮੀਆਂ ਬੀਬੀ ਦੇ ਬੜੇ ਸੌਣ ਦੇ ਅੱਗੋ ਬੱਚੇ ਵੀ ਖਾਂਦੇ ਆ।
ਅੱਛਾ ਜੀ।
ਹਾਂ ਓ ਚਾਰਾਂ ਨੇ ਚੀਜ਼ਾਂ ਖਾਣੀ ਈ ਖਾਣੀਆਂ।
ਫਿਰ ਐ ਇਨਾ ਤਾਂ ਓ ਕੀ ਹੁੰਦਾ ਨਾ ਜੇ ਫਿਰ ਤਾਂ ਮੋਟਾਪਾ ਈ ਬੜਾ ਜਾਦਾ ਹੋਇਆ ਹੋਰ
ਤੇ ਹੋਰ ਕੀ ਆ ਬਸ ਤੇ ਹੁਣ ਮੈਂ ਵਾਂ ਮੇਰੇ ਹਸਬੈਂਡ ਹੋ ਗਏ ਤੇ ਮੇਰੀ ਬੇਟੀ ਐ। ਢਾਈ ਸਾਲ ਦੀ ਤਾਂ ਖਾਂਣੇ ਆਂ। ਅੱਛਾ ਰਾਤ ਨੂੰ ਵੀ ਹਲਕਾ ਫੁਲਕਾ ਉਨਾਂ ਨੇ ਉਨਾਂ ਜੇੜੇ ਮੈਂ ਦਾਲ ਸਬਜ਼ੀ ਬਣਾਵਾਂਗੀ ਓ ਪਸੰ ਸਾਰੇ ਖਾਂਦੇ ਆ ਹਲਕਾ ਫੁਲਕਾ
ਅੱਛਾ ਜੀ ਹਾਂਜੀ ਵੈਸੇ ਰਾਤ ਨੂੰ ਤਾਂ ਹਲਕਾ ਫੁਲਕਾ ਈ ਖਾਣਾ ਚਾਈਦਾ ਜੀ।
ਕੈਲੇ ਉਨਾਂ ਦਾ ਹੈਵੀ ਚੱਲਦਾ। ਦੁਪਹਿਰੇ ਜੇ ਇਸ ਹੱਥ ਦਾ ਖਾਣਾ, ਉਸ ਹਿਸਾਬ ਦਾ ਟਾਈਮ ਈ ਲੱਗਦਾ। ਨਹੀਂ ਤੇ ਕੋਫਤੇ ਬਣਾਵਾਂਗੀ, ਦਾਲ ਰਾਤ ਨੂੰ ਘੁਲ ਜਾਂਦੀ ਐ। ਸਵੇਰੇ ਫਿਰ ਉਹਨੂੰ ਗ੍ਰਾਈੰਡ ਫਿਰ ਉਹਦਾ ਬੈਟਰ ਬਣਾਣਾ ਪੈਂਦੈ।
ਹਾਂਜੀ।
ਫੜਨਾ ਨਾਲ ਫਿਰ, ਗੁਰਦੁਆਰੇ ਜਾਂਦੇ।
ਨਹੀਂ-ਨਹੀਂ ਜੀ, ਸਿੰਪਲ ਖਾਣੇ ਨਾਲੋਂ ਤਿਗਣਾ-ਚੌਗਣਾ ਮੱਥਾ ਬਚਦਾ ਗਾ ਓਹਦੇ।
ਫੇਰ ਕਈ ਵਾਰ ਓ ਨਹੀਂ ਖਾਣੇ, ਫਿਰ ਜੇ ਦਾਲ, ਸਬਜ਼ੀ ਬਣੂਗੀ ਚਾਵਲ ਬਣਨੇ ਆਣੇ ਆ। ਦਹੀਂ'ਚ ਬੂਂਦੀ, ਬਾੜਾ ਕੁਛ ਕਰਦੇ ਆ ਓ।
ਸਹੀ ਗੱਲ ਉਂਈ ਆਪਣੇ-ਆਪ ਹ ਕੰਮ ਜਾਂ ਵਧਾਈ ਜਾਂਦੇ ਨੇਂ, ਰਹਿੰਦੇ ਜੇ, ਨਹੀਂ ਸਿੰਪਲ ਖਾਣਾ ਖਾਣ ਨਾਲੇ ਵਧੀਆ, ਨਾਲੇ ਹੈਲਥੀ ਹੁੰਦਾ ਜੇ, ਸਿੰਪਲ ਖਾਣਾ।
ਉਹੀ ਗੱਲ ਰੂਲ ਦਾ ਇਹਨਾਂ ਦਾ ਆ ਕੰਮ ਐ, ਫੇਰ ਇੱਕ ਦਿਨ ਛੱਡਕੇ ਖੀਰ ਕਦੀ ਸਮੋਸੇ ਖਾਲੈ, ਕਦੀ ਕੁਛ ਖਾਲੈ, ਕਦੀ ਕੁਛ ਖਾਲੈ। ਏਈਓ ਕੁੱਛ ਚਲੀ ਜਾਂਦਾ, ਉਹਨਾਂ ਘਰ'ਚ।
ਸਹੀ ਗੱਲ, ਅਸੀਂ ਤਾਂ ਸਾਰਾ ਕੁਛ ਵੀ ਵੈਸੇ ਕੱਲੇ ਗੋਲਗੱਪੇ ਵਗੈਰਾ ਓਈ ਅਸੀਂ ਘਰੇ ਬਣਾਂਨੇ ਆ, ਜੀ ਹੋਰ ਤਾਂ ਨੀ ਅਸੀਂ ਕੁਛ ਚੈਨਾ, ਉਹ ਖਾਂਦੇ ਤਲਿਆ ਹੋਇਆ।
ਗੋਲਗੱਪੇ ਘਰੇ ਬਣਾਂਦੇ ਓ?
ਹਾਂਜੀ।
ਉਹ ਕਿਸ ਤਰ੍ਹਾਂ?
ਵੀ ਮਤਲਬ ਅਸੀ, ਪਹਿਲਾਂ ਸੂਜੀ ਵੀ, ਅੱਧਾ ਪੌਣਾ ਘੰਟਾ ਆਟਾ ਉਹ ਗੁੰਨਕੇ ਰੱਖ ਰੱਖ ਲੈਂਨੇ ਹੁੰਨੇ ਆ ਜੀ।
ਅੱਛਾ।
ਹਾਂਜੀ, ਉਸ ਤੋਂ ਬਾਅਦ ਵੀ ਅ ਛੋਟੇ-ਛੋਟੇ ਪੇੜੇ ਕਰਕੇ, ਉਹ ਬੇਲਕੇ ਤੇ ਕੱਠੇ ਬੇਲਕੇ ਰੱਖ ਲੈਂਨੇ, ਉਸ ਤੋਂ ਬਾਅਦ ਕੱਠੇ ਤਲਕੇ ਕੱਢ ਲੈਂ ਹੁੰਨੇ ਆ ਜੀ, ਜਦੋਂ ਥੋੜੇ ਸੁੱਕ ਆਂਦੇ ਹੁੰਦੇ ਆ।
ਹਾਂ, ਹਾਂ, ਹਾਂ।
ਤੇ ਉਦੋਂ ਬੇਲਕੇ ਕੱਢ ਲੈਂਨੇ ਆ, ਜੇ ਮਤਲਬ ਤਲਕੇ, ਤੇ ਓਹੀ ਬਸ ਅਹ ਖਾ ਲੈਂਨੇ ਆ ਜੇ, ਜੇ ਕਦੇ ਮ੍ਹੀਨੇ'ਚ ਇ ਇੱਕ-ਦੋ ਵਾਰੀ ਮਨ ਕਰੇ ਜੀ ਤਾਂ, ਨਹੀਂ ਵੈਸੇ ਬਜ਼ਾਰ ਬਜ਼ੁਰ ਦਾ ਖਾਣਾ ਤਾਂ ਨਹੀਂ ਕਦੇ ਲਿਆਂਦਾ ਜੇ।
ਨਹੀਂ ਉਹ ਵੀ ਬਜ਼ਾਰ ਦਾ ਲਿਆਂਂਦੇ, ਬਟ ਓ ਹਰ ਚੀਜ਼ ਘਰੇ ਬਣਾਂਦੇ ਆ।
ਵੀ ਵੈਸੇ, ਜ਼ਿਆਦਾ ਤੇਲ ਜੇ ਆਲਾ ਤਾ ਗਰਮੀ'ਚ ਖਾਧਾ ਵੀ ਨਹੀਂ ਜਾਂਦਾ, ਜੇ ਉਹ ਚਲੋ ਸਰ ਚ ਤਾ ਹੋਇਆ ਵੀ, ਜਾਂ ਕਦੇ ਪ ਪਕੌੜੇ ਵਗੈਰਾ ਬਣਾ ਲਏ ਜੇ, ਜਾਂ ਕਦੇ ਮੀਂਹ ਆਗਿਆ ਓਸ ਦਿਨ, ਹਾਂਜੀ।
ਣੀ ਤਾ ਬਜ਼ਾਰੋਂ ਘੱਟ ਲਿਆਕੇ ਰਾਜੀ, ਘਰੇ ਬਣਾਂਦੀ ਆ ਸਾਰਾ ਕੁੱਛ।
ਅੱਛਾ ਜੀ, ਬਸ ਉਹ ਐਂ ਜੀ ਤੇਲ ਜੇ ਆਲਾ ਤਾਂ ਨਹੀਂ ਇੰਨਾ ਖਾ ਧਾ ਜਾਂਦਾ, ਵੀ ਹੁਣ ਜਿਵੇਂ ਕੋਲੋ, ਚਲੋ ਪਕੌੜੇ ਵਗੈਰਾ ਤਾਂ ਹੋਈ ਕਦੇ, ਹਨਾ ਮੀਂਹ ਆਗਿਆ ਤਾਂ ਮਨ ਜਾ ਕਰਨ ਲੱਗ ਜਾਂਦਾ, ਵੀ ਹਾਂ ਪਕੌੜੇ ਵਗੈਰਾ ਹੋਣ ਗਰਮ-ਗਰਮ ਜੇ।
ਨਹੀਂ ਉਹਨਾਂ ਨੂੰ, ਉਹਨਾਂ ਨੂੰ ਕਦੇ ਆਲੂ-ਪੂੜੀਆਂ ਚਾਹੀਦੀਆਂ, ਕਦੇ ਰਾਜ ਰਾਜਮਾਂ-ਚਾਵਲ ਚਾਹੀਦੀ ਐ, ਅੱਜ ਰਾਜਮਾਂ-ਚਾਵਲ ਬਣਾਏ ਸੀ। ਰਾਜਮਾਂ ਵੀ ਬਣਾਏ, ਚਾਵਲ ਵੀ ਬਣਾਏ, ਨਾਲ ਚਟਨੀ ਵਗੈਰਾ ਬਣਾਈ ਆਹ ਕਰਲੈ, ਉਹ ਕਰਲੈ, ਐਈ ਕੁਝ ਚੱਲੀ ਜਾਂਦਾ ਇਹਨਾਂ ਦਾ ਤੇ।
ਅੱਛਾ ਜੀ। ਬਸ ਫਿਰ ਵੋ ਜੇ ਤਾਂ ਮਤਲਬ ਹੈਲਥ ਚਿਜਾ ਖਾਣਾ ਹੋਵੇ ਜੇ ਫੇਰ ਤਾਂ ਵਧੀਆ ਹਨਾ ਕੰਮ ਵੀ ਛੇਤੀ ਨਿਬੜ ਜੇ ਜੀ ਤੋ ਹੁਣ ਜਿਵੇਂ ਦਾ ਹੁਣ ਭਾਲਦੇ ੲੈ ਓਹ ਫੇਰ ਓਵੇ ਦਾ ਟਾਈਮ ਵੀ ਅ ਲੱਗਦਾ ਜੀ।
ਤੇ ਹੋਰ ਕੀ ਸਾਰਾ ਦਿਨਾਂ ਕੰਮ ਈ ਚ ਨਿਕਲ ਜਾਂਦੈ
ਹਾਂਜੀ, ਨਲੇ ਨਈ ਕਿਤੇ ਹੈਲ ਖੀ ਖਾਣਾ ਖਾਣ ਨਾਲੇ ਦੁਪੈਰੇ ਦੋ ਘੰਟੇ ਅਰਾਮ ਕੱਰ ਲੈਣ ਜੀ। ਨਾਲੇ ਵਧੀਆ ਆਪਦਾ ਟੈਸ਼ਨ ਫ੍ਰੀ ਹੋ ਕੇ ਗਰਮੀ ਚੋ ਅੱਛਾ ਜੀ।
ਹੈਗਾ ਈ ਐ ਸਾਡੇ ਤਿਨ ਵਜੇ ਸੋਦੇ ਐ ਸਾਡੇ ਪੰਜ ਉਠਦੀ ਐ।
ਅੱਛਾ ਜੀ, ੲੈਨਾ ਹੈਵੀ ਖਾਣਾ ਖਾ ਕੇ ਨਾਲੇ, ਸੌ ਜਾਂਦੇ ਆ ਸ਼ਾਮ ਨੂੰ
ਲੰਬੇ ਪੈ ਜਾਣਾ, ਸਾਢੇ ਛੇ ਵਜੇ ਬਾਰ ਨਿਕਲਾਗੀ
ਲਾ
ਚਲੋ ਠੀਕ ੲੈ, ਫੇਰ ਮੈਂ ਬਾਦ ਚ ਗੱਲ ਕਰਦੀ ਮੇਰੇ ਹਸਬੈਂਡ ਆਗੇ।
ਹਾਂਜੀ-ਹਾਂਜੀ ਠੀਕ ੲੈ ਦੀਦੀ ਓਕੇ ਸਸ਼੍ਰੀ ਕਾਲ ਜੀ, ਹਾਂਜੀ।